ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਦੀਦੀ।
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ।
ਵਧੀਆ ਵਧੀਆ ਤੁਸੀਂ ਦੱਸੋ ਠੀਕ ਹੋ?
ਹੋਰ ਕੀ ਹਾਂਜੀ ਕੀ ਕਰ ਰਹੇ ਸੀ।
ਮੈਂ ਬਸ ਹੁਣੇ ਹੀ ਫਰੀ ਹੋਈ ਹਾਂ।
ਅੱਛਾ ਅੱਛਾ ਲੰਚ ਹੋ ਗਿਆ।
ਹਾਂਜੀ ਲੰਚ ਹੋ ਗਿਆ ਸਾਰੇ ਜਣਿਆ ਨੂੰ ਕਰਵਾ ਤਾ ਫਰੀ ਹੋ ਗਏ ਸੀਗੇ।
ਅੱਛਾ ਅੱਛਾ ਚਲੋ ਮੈਂ ਵੀ ਅਜ ਹਾਂਜੀ ਹਾਂਜੀ ਮੈਂ ਬਸ ਅੱਜ ਕੱਲ ਮੌਸਮ ਹੈ ਨਾ ਅੰਬਾਂ ਦਾ ਅਚਾਰ ਦਾ ਤੇ ਅੱਜ ਸਵੇਰ ਦਾ ਅਚਾਰ ਪਾਣੀ ਲੱਗੇ ਹੋਇਆ ਸੀ ਅੰਬ ਦਾ
ਵਾਹ ਜੀ ਵਾਹ ਹਾਂ ਅਸੀਂ ਇਦਾਂ ਹੀ ਅਚਾਰ ਪਾਉਨੇ ਆ ਮੇਰੀ ਮੰਮੀ ਵੀ ਅਚਾਰ ਪਾਉਂਦੇ ਨੇ ਬੜਾ ਸਵਾਦ ਤੇ ਤੁਸੀਂ ਕਿਵੇਂ ਪਾਨੇਵਾ ਅਚਾਰ ਅੰਬਾਂ ਦਾ ਜਰਾ ਮੈਨੂੰ ਦੱਸ ਦੋ।
ਅੱਛਾ ਤੇ ਤੁਸੀਂ ਤੁਹਾਡੇ ਮੰਮੀ ਕਿਹੜੇ ਰਾਮ ਕੇਲਾ ਦਾ ਪਾਉਂਦੇ ਹੈ ਕੋਈ ਦੂਸ ਮਤਲਬ ਜਿਸ ਤਾਂ ਇੱਕ ਖੱਟਾ ਮਿੱਠੇ ਵਾਲਾ ਵੀ ਹੁੰਦਾ ਹੈ ਕਿਹੜੇ ਅੰਬਾਂ ਦਾ ਪਾਂਦੇ ਆ
ਨਹੀਂ ਰਾਮ ਕੇਲਾ ਹੁੰਦਾ ਦੱਸ ਦਿਓ ਮੈਨੂੰ। ਉਹੀ ਪਾਉਂਦੇ ਨੇ ਉਹੀ ਸਵਾਦ ਖੁਸ਼ ਹੋ ਕੇ ਖਾਂਦੇ ਆ ਸਾਡੇ ਘਰ ਸਾਰੇ।
ਅੱਛਾ ਅੱਛਾ ਹਾਂ ਨੀ ਉਹਦਾ ਨਾ ਬਹੁਤ। ਬਹੁਤ ਸਵਾਦ ਬਣਦਾ ਉਹ ਕਿਉਂਕਿ ਕੱਚਾ ਕੱਚਾ ਵੀ ਰਹਿੰਦਾ ਨਾ ਬਾਕੀ ਦ ਦੂਸਰੇ ਅੰਬ ਦਾ ਅਚਾਰ ਪਾਓ ਨਾ ਤੇ ਉਹ ਬੜੀ ਜਲਦੀ ਗਲ ਜਾਂਦਾ ਹੈ।
ਹਾਂਜੀ ਹਾਂਜੀ ਹਾਂਜੀ।
ਹਾਂਜੀ ਹਾਂਜੀ। ਚਲੋ ਤੁਸੀਂ ਅ ਕਿੰਨਾ ਕਿੰਨਾ ਪਾਉਂਦੇ ਹੋ ਪੰਜ ਕਿਲੋ ਜਾਂ ਕਿੰਨਾ। ਕਿੰਨਾ ਪਾਂਦੇ ਹੋ ਅਚਾਰ।
ਅਸੀਂ ਦਸ ਕਿਲੋ ਪਾਨੇ ਆ।
ਦਸ ਕਿਲੋ ਪਾਂਦੇ ਹੋ ਠੀਕ ਹੈ ਠੀਕ ਹੈ ਹਾਂ ਤੁਹਾਡੀ ਵੀ ਫੈਮਲੀਆਂ ਵੀ ਦੋ ਦੋ ਹੋਣੀਆਂ।
ਫੈਮਲੀ ਵੱਡੀ ਹੈ ਨਾਲੇ ਨਾ ਗੁਰਦੁਆਰੇ ਵੀ ਭੇਜਣਾ ਹੁੰਦਾ ਹੈ।
ਅੱਛਾ ਅੱਛਾ ਹਾਂ ਠੀਕ ਹੈ ਫਿਰ ਤਾਂ ਠੀਕ ਹੈ। ਤੇ ਤੁਸ ਹਾਂ ਤੇ ਤੁਸੀਂ ਨਾ ਕੱਲ ਇਸ ਤਰ੍ਹਾਂ ਕਰਨਾ ਹੁਣ ਕਿਉਂਕਿ ਨਾ ਅੱਜ ਕੱਲ ਧੁੱਪਾਂ ਨਿਕਲੀਆਂ ਦੀਆਂ ਨੇ ਨਾ ਤੇ ਤੁਸੀਂ ਅੱਜ ਕੱਲ 'ਚ ਹੀ ਪਾ ਲਉ ਕਿਉਂਕਿ ਫਿਰ ਅੱਗੇ ਬਾਰਿਸ਼ ਦਾ ਮੌਸਮ ਆ ਜਾਵੇਗਾ ਨਾ ਫਿਰ ਧੁੱਪ ਲਗਵਾਉਣੀ ਔਖੀ ਹੋ ਜਾਏਗੀ
ਠੀਕ ਹੈ ਠੀਕ ਹੈ ਦੀਦੀ ਮੈਂ ਇਹਨਾਂ ਕੋਲੋਂ ਸਵੇਰੇ ਹੀ ਮੰਗਵਾ ਕੇ ਰੱਖਣੀ ਆ ਤੇ ਕਟਵਾ ਕਟਵਾ ਕੇ ਲੈ ਆਉਣਗੇ ਤੇ ਫਿਰ ਅਸੀਂ ਵੀ ਕੱਲ ਪਾ ਲਵਾਂਗੇ ਤੇ ਤੁਸੀਂ ਮੈਨੂੰ ਹੈਗਾ
ਹਾਂਜੀ ਤੁਸੀਂ ਨਾ ਸਵੇਰੇ ਅਹ ਆਪਣੇ ਹਸਬੈਂਡ ਨਾਲ ਜਾ ਕੇ ਆਪ ਜਾ ਕੇ ਨਾ ਉਹਦੇ ਕੋਲੋਂ ਛੋਟੇ ਛੋਟੇ ਪੀਸ ਕਟਵਾ ਲੈਣਾ ਮੈਂ ਉਹਨੂੰ ਕਹਿਣਾ ਦੋ ਧੜੀ ਦੇ ਦੋ
ਠੀਕ ਹੈ ਦੀਦੀ ਠੀਕ ਹੈ।
ਹਾਂ ਹਾਂਜੀ ਤੇ ਉਹ ਦੋ ਤੜੀ ਧਵਾ ਕੇ ਨਾ ਆ ਕੇ ਨਾ ਘਰ ਤੇ ਖੁੱਲਾ ਜਿਹਾ ਭਾਂਡਾ ਲੈ ਕੇ ਉਹਦੇ ਚ ਨਾ ਸਾਰੇ ਅੰਬ ਪਾ ਕੇ ਅੱਛੀ ਤਰ੍ਹਾਂ ਧੋ ਕੇ ਨਾ ਤੇ ਨਾਲ ਨਾਲ ਧੁੱਪੇ ਸੁੱਕਣੇ ਪਾਈ ਜਾਣਾ ਥੱਲੇ ਜਾਂ ਤੇ ਅਗਰ ਮੰਜੀ ਹੈਗੀ ਤੁਹਾਡੇ ਘਰ
ਹਾਂਜੀ ਹਾਂਜੀ ਹੈਗੀ ਹੈ।
ਹਾਂਜੀ ਜੇ ਮੰਜੀ ਹੈਗੀ ਹੈ ਤੇ ਮੰਜੀ ਤੇ ਚਾਦਰ ਵਿਛਾ ਕੇ ਨਾ ਤੇ ਉਹਦੇ ਚ ਛਾਨੀ ਨਾਲ ਅੱਛੀ ਤਰ੍ਹਾਂ ਧੋ ਕੇ ਵਿੱਚੋਂ ਗਿਟਕਾ ਕੱਢ ਲੈਣਾ ਕਿਉਂਕਿ ਨਾ ਫਿਰ ਕਈ ਵਾਰੀ ਗਿਟਕ ਵੀ ਰਹਿ ਜਾਂਦੀ ਹੈ ਅਚਾਰ ਚ ਟੇਸਟ ਖ਼ਰਾਬ ਕਰ ਦਿੰਦੀ ਹੈ।
ਕੋੜਾ ਹੋ ਜਾਂਦਾ ਅਚਾਰ ਉਹਦੇ ਨਾਲ ਨਾ ਇਕ ਹੂ
ਹਾਂਜੀ ਤੇ ਉਹ ਗਿੱਟਕਾ ਧਿਆਨ ਨਾਲ ਕੱਢਣਾ ਅਚਾਰ ਚ ਪਾਣੀਆਂ
ਠੀਕ ਹੈ ਠੀਕ ਹੈ ਜੀ
ਦੋ ਤਿੰਨ ਘੰਟੇ ਨਾ ਸੁੱਕਣੇ ਪਾ ਦੇਣਾ ਮਤਲਬ ਧੁੱਪ ਲੱਗ ਜੇ ਦੋ ਤਿੰਨ ਘੰਟੇ ਤੇ ਚਾਰ ਘੰਟੇ ਨਾ ਅੱਛੀ ਤਰ੍ਹਾਂ ਧੁੱਪ ਲੱਗ ਜੇ
ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਇਹਦੇ ਵਿੱਚ ਤੇਲ ਵਗੈਰਾ ਮਸਾਲਿਆਂ ਦਾ ਕੀ ਹਿਸਾਬ ਹੁੰਦਾ ਹੈ ਉਹ ਕਿੰਨਾ ਕਿੰਨਾ ਲਿਆਉਣਾ ਹੁੰਦਾ ਹੈ।
ਮੈਂ ਵੀ ਦਸ ਕਿਲੋ ਅਚਾਰ ਪਾਨਾ ਹੈ ਤੇ ਉਹਦੇ ਹਿਸਾਬ ਦਾ ਨਾ ਮਸਾਲਾ ਦੇ ਦੋ ਮੈਨੂੰ। ਹਾਂ ਤੇ ਵੈਸੇ ਤਾਂ ਮੇ ਇਹ ਗੱਲ ਮਤਲਬ ਜਿਸ ਤਰ੍ਹਾਂ ਇੱਕ ਸੌਂਫ ਬਸ ਸੌਂਫ ਲੈ ਲੈਣਾ ਦੋ ਪੰਜ ਕਿੱਲੋ ਚ ਨਾ ਅਸੀਂ ਦੋ ਸੌ ਗ੍ਰਾਮ ਪਾਨੇ ਹਾਂ। ਤੇ ਤੁਸੀਂ ਚਾਰ ਸੌ ਗ੍ਰਾਮ ਸੌਫ ਚਾਰ ਸੌ ਗ੍ਰਾਮ ਕਿ ਨਾ ਮੇਥਰੇ ਤੇ ਥੋੜੀ ਕਲੋਂਜੀ ਪੰਜਾਹ ਗ੍ਰਾਮ ਹੀ ਬਹੁਤ ਹੈ। ਕਿਉਂਕਿ ਨਾ ਕਲੋਂਜੀ ਜ਼ਿਆਦਾ ਫਿਰ ਨਹੀਂ ਸਹੀ ਰਹਿੰਦੀ ਉਹ ਕਾਲਾ ਕਰ ਦਿੰਦੀ ਏ।
ਠੀਕ ਹੈ।
ਤੇ ਕਾਲੀ ਮਿਰਚ ਅਹ ਨਮਕ ਦੀ ਇੱਕ ਥੈਲੀ ਇੱਕ ਕਿਲੋ ਨਮਕ ਦੋ ਕਿਲੋ ਕਿਉਂਕਿ ਤੁਸੀਂ ਦਸ ਦਸ ਕਿੱਲੋ ਪਾਉਣਾ ਨਾ ਦੋ ਕਿਲੋ ਨਮਕ ਦੀ ਥੈਲੀ ਹਲਦੀ ਚਾਰ ਸੌ ਗ੍ਰਾਮ ਹਲਦੀ ਤੇ ਪਾਈਆ ਮਿਰਚਾਂ ਲੈ ਲੈਣਾ ਵੈਸੇ ਤਾਂ ਤੁਸੀਂ ਮੈਂ ਤੁਹਾਨੂੰ ਮੈਂ ਤਾਂ ਤੁਹਾਨੂੰ ਦੱਸ ਰਹੀ ਹਾਂ ਨਾ ਤੇ ਉਹ ਜਾਓਗੇ ਨਾ ਦੁਕਾਨਦਾਰ ਨਾ ਆਪਣੇ ਆਪ ਹੀ ਤੁਹਾਨੂੰ ਤੁਸੀਂ ਕਹੋਗੇ ਨਾ ਮੈਨੂੰ ਦੱਸ ਕੇ ਕਿੱਲੋ ਦੇ ਹਿਸਾਬ ਨਾਲ ਮਸਾਲੇ ਦੇ ਦੋ ਤੇ ਉਹਨੇ ਤੁਹਾਨੂੰ ਆਪਣੇ ਆਪ ਹੀ ਦੇ ਦੇਣੇ ਐ।
ਠੀਕ ਐ-ਠੀਕ ਐ-ਠੀਕ ਐ।
ਹਾਂਜੀ ਫੇਰ ਸਾਰੇ ਮਾ ਮਸਾਲੇ ਨਾ ਮਿਕਸੀ ਵਿੱਚ ਥੋੜੇ-ਥੋੜੇ ਨਾ ਦਾਦੜ-ਦਾਦੜ ਨਾ ਪੀਸ ਲੈਣੇ ਐਂ। ਜ਼ਿਆਦਾ ਨੀ ਬਰੀਕ ਕਰਨਾ ਬਿਲਕੁੱਲ-ਬਿਲਕੁੱਲ। ਕੁਲ ਪਾਡਰ ਨੀ ਬਣਾਣਾ ਹਲਕੇ ਜੇ ਦਾਦਰ ਦਾਦਰ ਮੋਟੇ ਜਿਵੇਂ ਦੋ-ਦੋ ਪੀਸ ਹੋ ਜਾਣ ਸੌਂਫ ਦੇ ਮੇ ਥਰਿਆਂ ਦੇ
ਹਾਂਜੀ।
ਕਾਲੀ ਕਾਲੀ ਮਿਰਚ ਦੇ ਤੇ ਉਹ ਸਾਰੇ ਨਾ ਸਾਰੇ ਮਸਾਲੇ ਮਿਕ- ਸ ਕਰਲੋ ਆਪਸ ਵਿੱਚ ਮਿਕਸ ਕਰਕੇ ਫੇਰ ਆ ਬਾਰ ਆਮ ਸਵੇਰੇ ਤਿੰਨ-ਚਾਰ ਘੰਟੇ ਧੁੱਪ ਲਵਾ ਕੇ ਨਾ ਬਿਲਕੁਲ ਸੁੱਕ ਜਾਣ ਅੰਮ ਗਿੱਲੇ ਨਾ ਰਹਿਣ ਜਰਾ ਜੇ ਵੀ। ਤੇ ਖੁੱਲੇ ਭਾਂਡੇ ਚ ਅੰਮ ਅੰਮ ਪਾ ਕੇ ਤੇ ਮਸਾਲੇ ਪਾ ਲੋ ਜਿਹੜੇੁੰ ਨਮਕ, ਮਿਰਚ, ਹਲਦੀ ਅ ਕਲੋਂਜੀ, ਸੌਂਫ ਤੇ ਅ ਕਲੋਂਜੀ, ਸੌਫ, ਹਿੰਗ ਮੇਥੱਰੇ, ਹਿੰਗ ਹਿੰਗ ਦਾ ਹਿੰਗ ਹਿੰਗ ਦਾ ਟੇਸਟ ਵੀ ਬਹੁਤ ਅੱਛਾ ਆਂਦਾ ਏ ਤੇ ਮਤਲਬ ਨਾ ਨਾਲੇ ਹਿੰਗ ਵਗੈਰਾ ਪਾਇਆ ਹੋਏ ਨਾ ਚਾਰ ਚ ਖਾ ਕੇ ਕੇ ਨਾ ਜਿਹੜਾ ਪੇਟ ਹਲਕਾ ਹੋ ਜਾਂਦਾ ਹੈ ਗੈਸ-ਗੂਸ ਨਿਕਲ ਜਾਂਦੀ। ਤੇ ਹੀਂਗ ਜਰੂਰ ਹਿ ਹਿੰਗ ਜਰੂਰ ਪਾਣਾ ਤੁਸੀਂ ਕਈ ਲੋਕ ਜਵੈਨ ਵੀ ਪਾਂਦੇ ਐ ਪਰ ਅਸੀਂ ਜਵੈਨ ਨਹੀਂ ਪਾਂਦੇ।
ਹਾਂਜੀ ਠੀਕ ਹੈ, ਠੀਕ ਹੈ।
ਮਿਕਸ ਕਰਲੋ ਅੱਛੀ ਅੱਛੀ ਤਰ੍ਹਾਂ ਨਾ ਸਾ ਸਾਰੇ ਮਸਾਲੇ ਉਹਦੇ ਵਿੱਚ ਫੇਰ ਸਾਰਾ ਸਾਰੇ ਅੰਮ ਅੰਮ ਪਾ ਕੇ ਉਹਨੂੰ ਅੱਛੀ ਤਰ੍ਹਾਂ ਅੰਮ ਔਰ ਮਸਾਲੇ ਨੂੰ ਨਾ ਮਿਕਸ ਕਰ ਲਓ ਕਿ ਸਾਰਾ ਮਸਾਲਾ ਅੰਮ ਦੇ ਨਾਲ ਚੀਮੜ ਜੇ ਤੇ ਉੱਤੋਂ ਥੋੜਾ-ਥੋੜਾ ਸਰੋਂ ਦਾ ਤੇਲ ਪਾਈ ਜੋ ਔਰ ਸਾਰੇ ਮਸਾਲੇ
ਨਾਲ-ਨਾਲ, ਠੀਕ ਏ-ਠੀਕ ਏ, ਨਾਲ-ਨਾਲ ਮਿਕਸ ਕਰੀ ਜਾਣਾ। ਤੇਲ ਕਿਵੇਂ ਇਕੱਠਾ ਹੀ ਸਾਰਾ ਇੱਕੋ ਵਾਰੀ ਪਾ ਦੇਣਾ ਕਿ ਥੋੜਾ ਆਰਾਮ ਨਾਲ ਹੌਲੀ-ਹੌਲੀ।
ਨਹੀਂ-ਨਹੀਂ-ਨਹੀਂ ਥੋੜ੍ਹਾ-ਥੋੜ੍ਹਾ ਤੇਲ ਪਾਣਾ।
ਓਕੇ ਠੀਕ ਐ ਜੀ ਠੀਕ-ਠੀਕ।
ਥੋੜ੍ਹਾ-ਥੋੜ੍ਹਾ ਤੇਲ ਪਾਵਾਂਗੇ ਨਾ, ਤੇ ਹੌਲੀ- ਹੌਲੀ ਮਿਕਸ ਹੋਈ ਜਏ। ਇੱਕੋ ਦਮ ਤੇਲ ਪਾਵਾਂਗੇ ਨਾ ਉਹ ਉਹ ਕਿੱਥੇ ਮਿਕਸ ਹੋਏਗਾ, ਕਿੱਥੇ ਨਹੀਂ ਹੋਏਗਾ? ਮੁਸ਼ਕਿਲ ਹੋ ਜਾਂਦੀ ਏ। ਥੋੜ੍ਹਾ- ਥੋੜ੍ਹਾ ਤੇਲ ਪਾ ਕੇ, ਉਹਨੂੰ ਮਿਕਸ ਕਰੀ ਜੋ। ਮਿਕ- ਮਿਕਸ ਕਰਕੇ ਨਾ, ਤੇ ਅ ਪਹਿਲੇ ਆ ਜਿਹੜੇ ਪਹਿਲੇ ਕੱਚ ਦੇ ਮਰਤਬਾਨ ਚਲਦੇ ਹੁੰਦੇ ਸੀ।
ਹਾਂਜੀ-ਹਾਂਜੀ-ਹਾਂਜੀ-ਹਾਂਜੀ। ਹੈਗੇ ਨੇ ਉਹ, ਅਚਾਰ ਵਾਸਤੇ ਸਪੈਸ਼ਲ ਰੱਖ ਰੱਖੇ ਹੋਏ ਨੇ ਲਿਆ ਕੇ
ਹਾਂ, ਉਹਨਾਂ ਵਿੱਚ ਮਸਾਲਾ ਅੰਬ ਪਾ ਕੇ, ਤੇ ਫਿਰ ਅੱਛੀ ਤਰ੍ਹਾਂ ਉਹਨੂੰ ਪ੍ਰੈੱਸ ਕਰ ਦੋ, ਉੱਪਰੋਂ ਤੇਲ ਪਾ ਦੋ।
ਠੀਕ ਹੈ ਜੀ।
ਅਚਾਰ ਅਚਾਰ ਜਿੰਨਾ ਤੇਲ ਵਿੱਚ ਭਿੱਜਿਆ ਰਹੇਗਾ ਨਾ। ਤੇ ਓਨਾ ਹੀ ਸਹੀ ਰਹੇਗਾ ਔਰ ਟੇਸਟੀ ਰੇਗਾ ਤੇ ਕੱਚਾ ਵੀ ਰੇਗਾ।
ਠੀਕ ਹੈ ਜੀ ਠੀਕ ਹੈ।
ਫੇਿਰ ਉਹਨੂੰ ਬਾਅਦ ਇੱਕ-ਇੱਕ ਧੁੱਪ ਲਵਾਓ ਤੇ ਫੇਰ ਉਹਨੂੰ ਅੰਦਰ ਕਰ ਲੋ ਹਾਂਜੀ।
ਅੱਛਾ ਜੀ ਤੇ ਇਹ ਧੁੱਪ ਕਿੰਨੀ ਦੇਰ ਲਗਵਾਈ ਦੀ ਏ ਅਚਾਰ ਨੂੰ। ਇਹ ਜਿਹੜੀ ਅਚਾਰ ਪਾਉਣ ਤੋਂ ਬਾਅਦ
ਹਾਂ ਇੱਕ ਦਿਨ ਦੀ ਧੁੱਪ ਲਵਾ ਲਓ। ਜਾਂ ਦੋ ਦਿਨ ਧੁੱਪ ਥੋੜੀ ਟੈਮ ਲਗਵਲੋ ਤੇ ਫੇਰ ਅੰਦਰ ਕਰ ਲੋ।
ਅੱਛਾ- ਅੱਛਾ। ਠੀਕ ਹੈ, ਠੀਕ ਹੈ।
ਹਾਂਜੀ। ਤੇ ਜਿਹੜਾ ਮਤਲਬ ਅਚਾਰ ਇੰਨਾ ਟੇਸਟੀ ਬਣਦਾ। ਵੈਸੇ ਤਾਂ ਸਾਡੇ ਘਰ ਤਾਂ ਜਦੋਂ ਬਣਦਾ ਹੈ ਨਾ। ਤੇ ਕੱਚਾ -ਕੱਚਾ ਅਚਾਰ ਹੀ ਸਾਰੇ ਖਾਣਾ ਸ਼ੁਰੂ ਕਰ ਦਿੰਦੇ ਆ। ਕਿ ਉਹਨਾਂ ਨੂੰ ਟੇਸਟੀ ਲੱਗਦਾ ਐ। ਕਹਿਣਗੇ, ਪਰੌਂਠੀ ਬਣਾਓ ਔਰ। ਕੱਚਾ ਅਚਾਰ ਦਿਓ। ਤੇ ਕੱਚਾ ਔਰ
ਸਾਡੇ ਘਰ ਵੀ ਅਚਾਰ ਬੜਾ ਖੁਸ਼ ਹੋ ਕੀ ਖਾਂਦੇ ਨੇ। ਪਰੌਂਠੀਆਂ ਨਾਲ ਵੀ ਸਪੈਸ਼ਲ ਅਚਾਰ ਖਾਂਦੇ ਨੇ। ਔਰ ਟੇਸਟੀ ਵੀ ਬਹੁਤ ਲੱਗਦਾ। ਥੋੜ੍ਹਾ ਸੀਜ਼ਨ ਵੀ ਹੈਗਾ ਨਾ, ਅੰਬ ਦਾ।
ਹਾਂਜੀ।
ਤੇ ਟੇਸਟੀ ਲਗਦਾ ਐ ਖਾਣ ਵਿੱਚ ਬਰ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਨੇ, ਵੱਡੇ ਵੀ ਖੁਸ਼ ਹੋ ਕੇ ਖਾ ਲੈਂਦੇ ਨੇ।
ਹਾਂਜੀ। ਅੱਜ - ਕੱਲ੍ਹ ਤਾਂ ਹੁਣ ਬੱਚ ਬੱਚਿਆਂ ਨੂੰ ਬੜਾ ਕੁਛ ਬਣਾ ਕੇ ਦੇਣਾ ਹੁੰਦਾ ਨਾ। ਅਸੀਂ ਤੇ ਆਪਣੇ ਟਾਈਮ ਪਰੌਂਠੀਆਂ ਲੈਣੀਆਂ, ਔਰ ਦੋ- ਦੋ ਚਾਰ ਦੀਆਂ ਫਾੜੀਆਂ ਲੈਣੀਆਂ, ਔਰ ਸਕੂਲ ਚਲੇ ਜਾਣਾ। ਤੇ ਪਰਸੋ ਉਹਨਾਂ----ਓਹ! ਤੇ ਪ੍ਰੌਠੀਆਂ ਨਾਲ ਅਚਾਰ ਖਾਣ ਦਾ ਇੰਨਾ ਮਜ਼ਾ ਆਦਾਂ ਸੀ। ਤੇ, ਕਹਨ ਕਹਿੰਦੇ ਨੇ, ਮਤਲਬ ਜਿਹੜਾ ਅਚਾਰ ਹੈ ਨਾ, ਐਹ ਰਿਚੈਸ ਸੋਰਸ ਹੈ ਬੀ ਟਵੈਲਵ ਦਾ।
ਹਾਂਜੀ- ਹਾਂਜੀ- ਹਾਂਜੀ। ਠੀਕ ਹੈ ਜੀ। ਹਾਂ।
ਕਿਉਂਕਿ ਸਾਰੇ ਮਸਾਲੇ ਉਸ ਤਰ੍ਹਾਂ ਦੇ ਪਏ ਦੇ ਨਾ, ਐਹ ਬੀ ਟਵੈਲਵੈਲ ਤੋਂ ਬੜੀ ਅੱਛੀ ਮਾਤਰਾ 'ਚ ਮਿਲਦਾ ਸਾਨੂੰ, ਤੇ ਇਹ ਜ਼ਰੂਰ ਖਾਣਾ ਚਾਹੀਦਾ ਸਾਨੂੰ। ਤੇ ਜੋ, ਕਿਉਂਕਿ ਪਹਿ ਪਹਿਲੀਆਂ ਸਾਡੀਆਂ ਮਾਵਾਂ ਹੁੰਦੀਆਂ ਸਨ, ਉਹ ਤੇ ਐਹ ਚੀਜ਼ ਨੂੰ ਬੜਾ ਪ੍ਰੈਫਰ ਕਰਦੀਆਂ ਸਨ। ਐ ਗਰਮੀਆਂ ਵਿੱਚ ਜਦੋਂ ਅੰਬ ਆਏ ਨੇ, ਤੇ ਅਚਾਰ ਤੇ ਪਾਉਣਾ ਹੀ ਪਾਉਣਾ ਉਹਨਾਂ ਨੇ। ਭਾਵੇਂ ਕਿੰਨਾ ਈ ਪਿਆ ਹੋਏ।
ਹਾਂ, ਸਾਡੇ ਵੀ ਜਿਵੇਂ ਜੁਆਇੰਟ ਫੈਮਿਲੀ ਹੈਗੀ ਏ ਨਾ, ਤੇ ਅਚਾਰ ਐ, ਖੁੱਲ੍ਹਾ ਪਾਉਦੇ ਨੇ। ਕਿੰਨੇ- ਕਿੰਨੇ ਦਿਨ ਸਾਲ-ਸਾਲ, ਦੋ-ਦੋ ਸਾਲ ਆਚਾਰ ਚੱਲਦਾ ਇਹ ਵਾਲਾ ਤੇ।
ਹਾਂਜੀ। ਹਾਂਜੀ। ਤੁਹਾਡੇ ਮੰਮੀ, ਮੈਂ ਤੇ ਸੁਣਿਆ ਅ ਚਟਨੀ ਵੀ ਬੜੀ ਸਵਾਦ ਬਣਾਉਂਦੇ ਨੇ ਅੰਬ ਦੀ।
ਹਾਂਜੀ- ਹਾਂਜੀ ਬਣਦੀ ਹੈ ਸਾਡੇ ਘਰ। ਸਪੈਸ਼ਲ ਸਗੋਂ ਜਿਹੜੇ ਸਾਡੇ ਰਿਸ਼ਤੇਦਾਰ ਹੈਗੇ ਨੇ। ਉਹ ਉਹਨਾਂ ਨੂੰ ਕਹਿ ਕੇ ਬਣਵਾਉਂਦੇ ਵੀ ਨੇ। ਵੀ ਚਟਨੀ ਬੜੀ ਸਵਾਦ ਬਣਾਉਂਦੇ ਹੋ ਤੁਸੀਂ ਅੰਬੀਆਂ ਦੀ ਤੇ। ਤੁਸੀਂ ਸਾਨੂੰ ਵੀ ਭੇਜੋ ਫੇਰ ਥੋੜ੍ਹੀ ਜ਼ਿਆਦਾ ਬਣਾਈ ਦੀ ਹੈ ਭੇਜੀ ਦੀ ਹੈ ਸਾਰਿਆਂ ਨੂੰ।
ਅੱਛਾ- ਅੱਛਾ।
ਹਾਂਜੀ। ਹ ਹਾਂਜੀ। ਹੋਰ ਤੁਸੀਂ ਖਾਂਦੇ ਹੋ, ਚਟਨੀ ਏ ਵਾਲੀ ਅੰਬੀਆਂ ਦੀ।
ਹੈਲੋ,
ਮੈਂ ਕਿਹਾ, ਤੁਸੀਂ ਖਾਂਦੇ ਹੋ ਚਟਨੀ ਅੰਬੀਆਂ ਦੀ? ਆ ਗੀ ਆਵਾਜ਼।
ਹੈਲੋ,
ਹਾਂਜੀ, ਆ ਰਹੀ ਆਵਾਜ਼।
ਹਾਂਜੀ- ਹਾਂਜੀ। ਮੈਨੂੰ ਲੱਗਦਾ ਕੋਈ ਨਾ, ਓਹ ਰ ਇਸ਼ੂ ਆ ਰਿਹਾ ਕੋਈ, ਨੈਟ ਦਾ। ਚਲੋ, ਬੜਾ ਅੱਛਾ ਲੱਗਾ ਤੁਹਾਡੇ ਨਾ ਗੱਲ ਕਰਕੇ।
ਹਾਂਜੀ-ਹਾਂਜੀ। ਠੀਕ ਐ, ਮੈਨੂੰ ਬੜਾ ਅੱਛਾ ਲੱਗਿਆ। ਆਪਾਂ ਫਿਰ ਦੁਬਾਰਾ ਕਿਸ ਟੋਪਿਕ 'ਤੇ ਗੱਲ ਕਰਾਂਗੇ। ਤੇ, ਕੀ ਕੈਂਦੇ ਆਮੈ ਨੂੰ ਦੁਬਾਰਾ ਬਣਾਣਾ ਸਿਖਾਣਾ ਕੁਛ। ਰੈਸਿਪੀ ਦੱਸਣਾ।
ਹਾਂਜੀ ਓਕੇ ਜੀ।
ਓਕੇ ਜੀ ਓ ਸਤਿ ਸਸਰੀ ਕਾਲ ਜੀ।